ਹੈਲੋ
ਹਾਂ ਠੀਕ ਹੈ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ- ਸਤਿ ਸ਼੍ਰੀ ਅਕਾਲ
ਅਜ ਕਿਸ ਤਰ੍ਹਾਂਹ ਯਾਦ ਕਰ ਲਿਆ ਤੁਸੀਂ, ਹਾਂ ਵਧੀਆ ਹੋਰ ਦੱਸੋਂ
ਮੈਂ ਸੁਣਿਆ ਤੁਹਾਡਾ ਮੈਂ ਸੁਣ ਮੈਨੂੰ ਪਤਾ ਲੱਗਿਆ ਕਿ ਤੁਸੀਂ ਬੁਟੀਕ ਖੋਲਿਆ
ਹਾਂਜੀ ਤੁਹਾਨੂੰ ਕਿੰਨੇ ਦੱਸਿਆ ਜੀ। ਮੈਂ ਤੇ ਤੁਹਾਨੂੰ ਕਰਨਾ ਸੀ ਫੋਨ, ਤੁਹਾਨੂੰ ਬਾਹਰੋਂ ਵੀ ਪਤਾ ਲੱਗ ਗਿਆ।
ਹਾਂਜੀ ਮੈਨੂੰ ਮੈਸੇਜ ਆਇਆ ਸੀ ਕਿ ਅਹ ਤੁਸੀਂ ਬੁਟੀਕ ਖੋਲਿਆ ਮੈਂ ਖਿਆ ਮੈਂ ਇਕ ਵਾਰੀ ਪੁੱਛਣੀ ਆ। ਘਰ ਦੇ ਨੇੜੇ ਹੋ ਗਿਆ, ਤੇ ਫੇ ਦੂਰ ਵੀ ਨੀ ਜਾਣਾ ਪਏਗਾ ਮੈਨੂੰ।
ਬਿਲਕੁਲ ਜੀ ਠੀਕ ਹੈ ਬਿਲਕੁਲ ਆਓ, ਮੈਂ ਹੁਣੇ ਈ ਖੌਲਿਆ ਥੋੜਾ ਟਾਈਮ ਹੋਇਆ ਹਾਲੇ, ਮਸਾਂ ਪੰਦਰਾਂ ਦਿਨ ਹੋਏ ਨੇ।
ਹਲੇੇ ਤੇ ਘਰ ਈ ਖੋਲਿਆ ਉ ਸੋਚ ਰਹੀ ਹਾ ਕਿ ਮਾਰਕੀਟ ਵਿੱਚ ਦੁ ਦਕਾਨ ਲਾਂਗੀ ਥੋੜਾ ਚੱਲ ਜੇ ਇੱਕ ਦਰਜੀ ਰੱਖਿਆ ਹੋਇਆ ਮੈਂ ਆਪਣੇ ਕਟਿੰਗ ਮੈਂ ਆਪ ਕਰਦੀ ਹਾਂ, ਹਾਂਜੀ ਕਟਿੰਗ ਮੈਂ ਆਪ ਕਰਦੀ ਆ।
ਸਮਝ ਗਈ।
ਹੂੰ ਡਿਜ਼ਾਇਨ ਵੀ ਮੈਂ ਆਪ ਹੀ ਦੱਸਦੀ ਆ ਕਰ, ਡਿਜ਼ਾਇਨ ਮੈਂ ਆਪ ਹੀ ਕਰਕੇ ਦਿੰਦੀ ਹਾਂ ਦਰਜੀ ਨੂੰ। ਔਰ ਫਸ ਕ ਡਿਜ਼ਾਇਨਰ ਸੂਟ ਵੀ ਬਣ ਜਾਂਦੇ ਨੇ। ਔਰ ਅਸਤਰ ਵਾਲੇ ਵੀ ਸੂਟ ਹੋ ਗਏ, ਸਿੰਪਲ ਸੂਟ ਹੋ ਗਏ।
ਠੀਕ ਐ- ਠੀਕ ਐ।
ਹਾਂ ਤੁਸੀਂ ਆਓ, ਔਰ ਫੇਰ ਆ ਕੇ ਤੁਸੀਂ ਮੇਰੇ ਕੋ- ਦੁਕਾਨ ਤੇ ਆਉ, ਆਪਣੇ ਚਰਨ ਪਾਓ
ਹਾਂਜੀ ਮੈਂ, ਮੈਂ ਏ ਕੇਣਾ- ਹਾਂਜੀ। ਹਾਂਜੀ, ਮੈਂ ਏ ਕੇਣਾ ਸੀ ਕਿ ਮੈਂ ਸੂਟ ਸੁਵਾਣੇ ਨੇ ਆਪਣਾ, ਲਾਈਨਿੰਗ ਵਾਲੇ ਸੂਟ ਹੈਗੇ ਨੇ ਮੇਰੇ
ਅੱਛਾ ਜੀ, ਅੱਛਾ ਫੁੱਲੀਸ਼, ਹੁ
ਤੇ ਏ ਲਾਈਨਿੰਗ ਤੋਹਾਡੇ ਕੋਲ ਮਿਲ ਜਏਗੀ? ਯਾ ਮੈਨੂੰ ਲਿਆਣੀ ਪਏਗੀ? ਯ ਤੁਸੀਂ ਆਪੇ ਅਰੇਂਜ ਕਰੋਂਗੇ?
ਦੇਖੋ, ਜਿਸ ਤਰਾਂ ਤੁਹਾਨੂੰ ਸਹੀ ਲੱਗੇ ਭੈਣ ਜੀ। ਦੇਖੋ, ਲਾਈਨਿੰਗ ਤੁਸੀਂ ਪਣੀ ਪਸੰਦ ਦੀ ਵੀ ਲੇ ਆਓ। ਬਜ਼ਾਰੂ ਮਿਲਦੇ ਐ, ਪਗੜੀਆਂ ਵਾਲਾ ਕੱਪੜਾ ਹੁੰਦਾ ਹੈ ਨਾ। ਮਲ, ਮਲ ਅਖਣ ਇਕ ਹੁੰਦਾ ਏ, ਇੱਕ ਹੋਰ ਹੁੰਦਾ ਐ। ਰੂਬੀਆ ਟਾਈਪ, ਅੱਛਾ ਅਸਤਰ ਲਗਾਣਾ ਤੇ ਓ ਤੁਆਨੂੰ ਨੱਬੇ, ਪਚਾਨਵੇਂ ਸੌ ਤੱਕ, ਏਸ ਤਰਾਂ ਹੀ ਏਹੀ ਰੇਂਜ ਇੱਚ ਮਿਲੇਗਾ ਮੀਟਰ। ਤੇ, ਹਾਂ ਅਗਰ ਬਜ਼ਾਰੂ ਉਂਝ ਲਆਂਦੇ ਹੋ ਕੋਈ ਤੀ ਰਪਏ ਦੇੱਦਾ, ਕੋਈ ਚਾਲੀ ਰਪਏ ਮੀਟਰ। ਓ ਵੀ ਲੱਗ ਜਾਂਦੀ ਐ, ਓ ਤੁਸੀਂ ਆਪ ਪਸੰਦ ਦੀ ਲਆਓ ਤੇ ਜਾਦਾ ਅੱਛਾ, ਨਈ ਲਿਆ ਸਕਦੇ ਹੋ, ਤੇ ਫੇਰ ਮੈਂ ਮੰਗਵਾ ਲਾਂਗੀ, ਜਿਦੇ ਕੋਲੂ ਮਾਲ ਆੱਦਾ ਏ ਸਾਡਾ।
ਨਈ, ਜਿਹੜੀ ਤੁਹਾਡੇ ਕੋਲ ਲਾਈਨਿੰਗ ਹੁੰਦੀ ਐ, ਪਿਊਰ ਕਾਟਨ ਰੂਬੀਆ ਦੀ ਹੁੰਦ- ਦੀ ਏ ਜਾਂ ਫੇਰ ਤੁਸੀ ਮਿਕਸ ਹੁੰਦੀ ਐ ਤੁਹਾਡੇ ਕੋਲ?
ਮਿਕਸ ਕਹਿੰਨੇ ਨੇ ਕੋਟਨ ਹੈਗੀ ਐਂ। ਭੈਣ ਜੀ, ਤੁਹਾਨੂੰ ਪਤਾ ਐ, ਬਾਜ਼ਾਰ ਵਾਲੇ ਤੇ ਪਿਓਰ ਚੀਜ਼ ਤਾਂ ਕੋਈ ਵੀ ਨੀ ਦਿੰਦਾ। ਚਲੋ ਉਹਨਾਂ ਵਿੱਚ ਥੋੜੀ ਜੀ ਸੰਥੈਟਿਕ ਹੁੰਦਾ- ਹੁੰਦਾ ਈ ਐ। ਤੇ ਹੁਣ ਜਿਹੜੇ ਬਜ਼ਾਰੂ ਚਾਲੀ ਰੁਪਇ ਆਲੀ ਲਿਆਦੇ ਆ ਨਾ। ਉਹ ਵੀ ਕਹਿੰਦਾ ਪਿਓਰ ਕੋਟਨ ਐ, ਪਰ ਮੈਨੂੰ ਨਹੀਂ ਲੱਗਦਾ ਉਹਦੇ 'ਚ ਮਿਕਸ ਹੁੰਦਾ ਐ। ਪੋਲੀਿਸਟਰ ਹੁੰਦਾ ਹੈ ਥੋੜਾ ਹਲਕਾ ਵਿੱਚ। ਹਾਂਜੀ, ਅਗਰ ਤੁਸੀ ਪਿਓਰ ਬਿਲਕੁਲ ਲਗਾਣੀ ਐ। ਤੇ ਓ ਰੂਬੀਆਂ ਈ ਮਿਲਦੀ ਬਜਾਰੋ। ਜੇੜੀ ਪਗੜੀ ਵਾਲਾ ਕੱਪੜਾ ਹੋਂਦਾ ਹਾਂਜੀ
ਅੱਛਾ, ਅੱਛਾ ਸਮਜ ਗੀ ਮੈ ਸਮਜ ਗੀ ਇਸਰ੍ਹਾਂ ਫੇਰ ਮੈਂ ਨਾ ਅ ਆਪਨੀ ਫੁੱਲ ਸੁ ਟ ਦੀ ਫੁੱਲ ਲਾਈਨਿੰਗ ਲੈ ਕੇ ਆਵਾਂਗੀ ਕੋਟਨ
ਹਾਂਜੀ, ਬਿਲਕੁਲ।
ਠੀਕ ਐ ਤੇ ਮੈਨੂੰ ਹੁਨ ਏ ਦੱਸ ਦੋ ਕਿ ਅ ਪੰਜ ਮੀਟਰ ਸੂਟ ਐ ਯਾਨੀ ਕਿ ਫੁੱਲ।
ਅੱਛਾ
ਠੀਕ ਐ ਤੇ ਫੇਰ ਉਦੇ ਹਿਸਾਬ ਨਾਲ ਪੰਜ ਮੀਟਰ ਹੀ ਮੈਂ ਲਾਈਨਿੰਗ ਲੈ ਕੇ ਆ ਜਾਵਾ ਨਾ ਯਾ ਜਆਦਾ ਚਾਈਦੀ ਏ।
ਤਾ ਤੁਸੀ ਦੇਖ ਲੇਨਾ ਸਵਾ ਗਜ ਪੰਨੇ ਵਾਲਾ ਲਿਆਣਾ ਪੰਜ ਮੀ ਅਗਰ ਛੋਟਾ ਬਰ ਹੋਏਗਾ ਅ ਇੱਕ ਗਜ ਦਾ ਤੇ ਓ ਫੇਰ ਤੁਆਨੂੰ ਜਿਆਦਾ ਲਿਆਣਾ ਪਏਗਾ ਛੇ ਮੀਟਰ। ਪੰਜ ਮੀਟਰ ਨੀ ਪੂਰਾ ਪਏਗਾ ਕਿਉਂ ਬਾਹਵਾਂ ਤੇ ਪੂਰਾ ਅਸਤਰ ਆਣੈ। ਕਮੀਜ ਤੇ ਪਜਾਮਾ, ਸਲਵਾਰ ਜੋ ਤੁਸੀ ਗਰਾਰਾ, ਸ਼ਰਾਰਾ ਜਿਦੇ ਵੀ ਬਣਾਣੈ ਔਦਾ ਕੱਪੜਾ ਤੇ ਲੱਗਦਾ ਈ ਏਨਾ ਤੁਸੀ ਉਸ ਹਿਸਾਬ ਨਾਲ ਲੈ ਕੇ ਆਨਾ ਕੱਪੜਾ।
ਮੈਨੂੰ ਥੋੜੇ ਪੈਸੇ ਅ ਦੱਸੋਗੇ ਕੀ ਰੇਂਜ ਹੈ ਕੀ ਸਵਾਈ ਦਾ ਕੀ ਖਰਚਾ ਹੈ?
ਹਾਂ, ਦੇਖੋ ਜੀ ਦੇਖੋ ਅੱਛਾ ਜੇੜਾ ਸਿੰਪਲ ਸੂਟ ਐ ਓਦੇ ਚਾਰ ਸੌ ਰੁਪਏ। ਸਿੰਪਲ ਸੂਟ ਗੋਲ ਗਲਾ ਔਰ ਕੋਈ ਪਾਈਪਿੰਗ ਨਈ ਕੁਛ ਨਈ। ਸਿੰਪਲ ਸੂਟ ਜਿਸ ਤਰਾ ਘਰ ਪਾਨੇ ਆ ਅਸੀ। ਓਦੀ ਐ ਸਵਾਈ ਐ ਔਰ ਅ ਅਸਤਰ ਵਾਲਾ ਹੈ ਹਾਫ ਅਸਤਰ ਲਾਈਨਿੰਗ ਲਗਾਨੀ ਕਮੀਜ ਤੇ ਪਜਾਮੇ ਤੇ ਨਈ। ਜਾਂ ਸਲਵਾਰ ਤੇ ਨਾ ਖਾਲੀ ਕਮੀਜ ਕਮੀਜ ਤੇ ਓਦਾ ਤੁਆਨੂੰ ਹਾਂ ਹਾ ਲਾਈਨਿੰਗ ਹੋ ਗੀ ਉਦਾ ਤੁਆਨੂੰ ਨੌ ਸੌ ਰੁਪਇਆ ਲੱਗੇਗਾ।
ਅੱਛਾ ਜੀ।
ਹਾ, ਜੇ ਫੁੱਲ ਲਾਈਨਿੰਗ ਐ, ਤੇ ਫੁੱਲ ਲਾਈਨਿੰਗ ਦੇ ਬਾ ਰਾਂ ਸੋ, ਬਾਜਾਰ ਪੰਦਰਾਂ ਸੌ ਐ, ਮੈਂ ਬਾਰਾ ਸੌ ਲੈਨੀ ਆ।
ਚਲੋ ਠੀਕ ਐ, ਹੁਨ ਮੈਨੂੰ ਪੈਲੇ ਫਿਟਿੰਗ ਸਈ ਬੈਠ ਜਾਏ ਨਾ ਫਿਰ ਤੇ ਫਿਰ ਮੈ, ਪੈਲੇ ਇੱਕ ਸੁਆ ਕੇ ਦੇਖ ਲੈਨੀ ਆਂ।
ਹਾਂ, ਤੁਸੀ ਘਰ ਪਾਣ ਵਾਲੇ ਜਿਂਵੇ ਹੁੰਦੇ ਨੇ ਨਾ। ਓ ਓ ਤੁਸੀ ਪੈਲੇ ਬਣਵਾ ਕੇ ਦੇਖ ਲੈਣਾ। ਪਾ ਕੇ ਤਿਆਰ ਕਰਕੇ, ਤੁਆਨੂੰ ਇੱਥੇ ਈ ਪੁਆ ਕੇ ਭੇਜਾਂਗੀ।
ਚਲੋ ਠੀਕ ਐ ਜੀ ਠੀਕ।
ਆਪ ਟਰਾਈ ਕਰਕੇ ਪਾ ਕੇ ਜਾਣਾ। ਹੁਣ ਤੁਸੀ ਕਦੁ ਲਿਆਣਾ ਵੇ, ਕਦੁ ਤੁਆਨੂੰ ਚਾਈਦੇ ਨੇ ਸਾਰਾ ਮੈਨੂੰ ਦੱਸ ਦੇਓ।
ਹਾਂ, ਮੈਨੂੰ ਕੱਲ ਕੱਲ ਮੈ ਦੇਣ ਆਵਾਂਗੀ ਮੇਨ ਹਫ਼ਤੇ ਬਾਅਦ ਆਰਾਮ ਨਾਲ ਦੇ ਦੇਣਾ।
ਭੈਣਜੀ ਦੇਖੋ ਹੁਨ ਕੱਪੜੇ ਥੋੜੇ ਨਾ ਵਿਆਆਂ ਦਾ ਸੀਜ਼ਨ ਚੱਲਦਾ ਪੇਆ, ਤੇ ਕੱਪੜਾ ਥੋੜਾ ਜ਼ਿਆਦਾ ਵਾ। ਅਗਰ ਤੁਸੀਂ ਪੰਦਰਾਂ ਦਿਨਾਂ ਤੱਕ ਅਗਰ ਲੈ ਜਾਓ ਪੈਲਿਆਂ ਜ਼ਰੂਰਤ ਨਈ ਐ, ਅਗਰ ਜ਼ਰੂਰਤ ਐ ਤੋਂ ਕੋਈ ਨੀ ਮੈਂ ਹਫ਼ਤਾ ਦਸ ਦਿਨ ਬਾਦ ਦੇ ਦਾਂਗੀ। ਨਈ ਜ਼ਰੂਰਤ ਤੇ ਪੰਦਰਾਂ ਦਿਨ ਦਾ ਟੈਮ ਦੇ ਦਓ ਮੈਨੂੰ।
ਠੀਕ ਐ ਜੀ ਠੀਕ ਐ, ਤਾਨੂੰ ਜਿਵੇਂ ਸਈ ਲੱਗਦਾ, ਤੁਸੀਂ ਉਤਨਾ ਟਾਈਮ ਲੈ ਲੋ। ਬਸ ਸਈ ਮੇਰੀ, ਸਫ਼ਾਈ ਵਿੱਚ ਗੜਬੜ ਨਾ ਓ ਸਲਾਈ ਵਿੱਚ।
ਹਾਂ-ਹਾਂ ਬਿਲਕੁਲ ਤੁਸੀਂ ਆ ਜਾਨਾ ਤੁਆਡੇ ਸਾਮਨੇ ਆ ਕਟਿੰਗ ਕਰਾਵਾਂਗੇ। ਅਗਰ ਟਾਈਮ ਹੋਗਾ ਤਾਂ ਕੋਲ ਬੈ ਕੇ ਸੁਬਾ ਕੇ ਜਾਨਾ।
ਨਈ-ਨਈ ਇੰਨਾ ਟਾਈਮ ਨਈ ਐ ਮੇਰੇ ਕੋਲ ਬੱਚੇ ਛੋਟੇ ਨੇ ਮੇਰੇ।
ਓ ਤੇ ਗੱਲ ਸਈ ਐ ਤੁਆਨੂੰ ਅਗਰ ਆਪ ਅਪਨਾ ਦੇਖਨਾ ਅਗਰ ਕਈ ਲੋਕ ਔਂਦੇ ਨੇ। ਬਈ ਮੈਂ ਏਥੇ ਬੈਠੀ ਆਂ ਮੈਨੂੰ ਸੀਅ ਕੇ ਦਿਓ ਕਮੀਜ਼। ਅੱਦੀ ਬਨ ਜਾਂਦੀ ਕੈਂਦੇ ਅੱਛਾ ਭੈਨ ਜੀ ਪਾ ਕੇ ਟਰਾਈ ਕਰਲੋ।
ਕੋਈ ਨੀ ਤੁਸੀਂ ਮੈਨੂੰ ਵੀ ਜਦੋਂ ਤੁਆਡੀ ਨਈਂ ਹੁਨ ਏ ਵੀ ਸਈ ਐ ਜਿਵੇਂ ਹੁਨ ਤੁਸੀਂ ਕਮੀਜ਼ ਬਨਾ ਦਿੱਤੀ ਏ, ਮੈਨੂੰ ਫੋਨ ਕਰ ਦੇਨਾ ਮੈਂ ਆ ਜਾਵਾਂਗੀ ਇੱਕ ਵਾਰੀ, ਨਾਪ ਦੇਖਲਾਂਗੇ ਸਈ ਐ। ਸਮਜ ਰਏ ਓਂ, ਤਾਂ ਕੀ ਦੁਬਾਰਾ ਖੋਲਨਾ ਨਾ ਪੈ ਜੇ, ਟਾਈਟ ਨਾ ਹੋਜੇ।
ਹੂੰ, ਓ ਤੇ ਕੋਈ ਗੱਲ ਨੀ ਓ ਤੇ ਦਰਜੀਆਂ ਨੇ ਕਰਨਾ ਕੰਮ। ਤੁਰਪਾਈਆਂ ਵਾਲੀ ਬੈਠੀ ਆ ਓਨੂੰ ਕਆਂਗੀ ਖੋਲ ਦੇਗੀ। ਜ਼ਿਆਦਾ ਓ ਨੀ ਐ ਵੈਸੇ ਤਾਂ ਤੁਆਨੂੰ ਪੂਰਾ ਆਪਨੇ ਇੱਕ ਨਾਪ ਆਲਾ ਸੂਟ ਲੇਆਨਾ। ਦੇ ਨਾਲ ਵੀ ਜਾਦਾ ਥੋੜਾ ਜੀ ਅ ਸਈ ਫਿਟਿੰਗ ਪਤਾ ਲੱਗ ਜਾਏਗੀ। ਉਸੇ ਹਿਸਾਬ ਨਾਲ ਅਸੀਂ ਸਿਲਾਈਆਂ ਲਗਾਦਾਂਗੇ ਫਿਟਿੰਗ ਆਲੀਆਂ।
ਠੀਕ ਐ ਜੀ ਠੀਕ ਐ, ਮੈਂ ਲੇ ਆਵਾਂਗੀ।
ਟਾ ਟਾਈ ਕਰਕੇ ਦੇਖਨਾ, ਫਿਰ ਤੁਸੀਂ ਮੈਨੂੰ ਦੱਸਨਾ। ਹੁਨ ਦੇਖੋ ਜੀ ਅਗਰ ਪੈਂਟ ਵਾਲਾ ਸੂਟ ਐ ਤਾਂ ਓਦੀ ਫਿਰ ਸਿਲਾਈ ਜਾਦਾ ਵੇ।
ਅੱਛਾ ਨਈਂ-ਨਈਂ ਮੇਰੇ ਸੂਟ ਨੇ ਨਾਂ ਸਲਵਾਰਾਂ ਹੈਗੀਆਂ ਨੇ।
ਦੱਸ ਰਈ ਆ ਤੁਆਨੂੰ, ਹੁਨ ਜੇ ਸਬ ਕੋਈ ਫੈਂਸੀ ਡਰੈਸਾਂ ਸਵਾਂਦੇ ਨੇ। ਓਨਾਂ ਦੀ ਵੀ ਸਲਾਈ ਜਾਦਾ ਲੱਗਦੀ ਐ, ਹੁਨ ਗਰਾਰਾ ਅੱਜ-ਕੱਲ ਚੱਲ ਰੇਆ ਸ਼ਰਾਰਾ ਵੇ, ਔਰ ਕੁੁਰਤੀਆਂ ਚਲਦੀਆਂ ਪਈਆਂ ਨੇ। ਏਨਾਂ
ਹੰਜੇ
ਹੂੰ, ਓ ਕੈਂਦੇ ਇੱਕ ਅੱਜ-ਕੱਲ ਓ ਕੈਂਦੀ ਚੱਲੇਆ ਹੋਏਆ ਸੂਟ ਆ ਪਾਕਿਸਤਾਨੀ।
ਹਾਂ ਓਨੂੰ ਕੈਂਦੇ ਨੇ ਫਰਜੀ ਸਲਵਾਰ ਫਰਜੀ। ਫਰਸ਼ੀ ਜਾਂ ਫਰਜੀ
ਨਈਂ-ਨਈਂ ਫਰਸ਼ੀ।
ਫਰਸੀ ਹੂੰ-ਹੂੰ ਅੱਛਾ।
ਹੂੰ ਫਰਸ਼ੀ ਸਲਵਾਰ ਹੁੰਦੀ ਐ। ਓਦੇ ਘੱਟ ਤੋਂ ਘੱਟ ਤਿੰਨ ਚਾਰ ਇੰਚੀ ਪੋਂਚਾ ਚੌੜਾ ਹੁੰਦਾ। ਔਰ ਪਲੇਟਾਂ ਲੱਗੀਆਂ ਹੁੰਦੀਆਂ ਉੱਤੇ ਪਲੇਟਾਂ ਪਾਂਨੇ ਆਂ ਜਿਨਾਂ ਓ ਖਿਸਕਦੀ ਨਈਂ ਐ ਐਦਰ ਕਦੀ ਓਦਰ ਬੜੀ ਸੋਨੀ ਲੱਗਦੀ।
ਸਲਵਾਰ ਫਰਸੀ ਸਲਵਾਰ।
ਸੂਟ ਐ ਵੀ ਮੈਂ ਓ ਵੀ ਯਾਨੀ ਕੇ ਤੁਸੀਂ ਓ ਵੀ ਸੀ ਚੁੱਕੇ ਓ, ਯਾਨੀ ਕਿ ਤੁਸੀਂ ਫਰਸੀ?
ਹਾਂਜੀ, ਹਾਂਜੀ। ਅੱਜ- ਕੱਲ੍ਹ ਭੈਨ ਜੀ ਉਹਦਾ ਫੈਸ਼ਨ ਐ, ਬੋਤ ਫੈਸ਼ਨ ਚੱਲਦਾ।
'ਤੇ ਫੇਰ ਉਹਦੇ ਵਿੱਚ ਸਲਵਾਰ ਵਿੱਚ ਜਾਦਾ ਕੱਪੜਾ ਲੱਗਦੈ ਕੇ ਨੋਰਮਲ ਈ ਕੱਪੜਾ ਲੱਗਦੈ?
ਨਈਂ -ਨਈਂ, ਕੱਪੜਾ ਉਤਨਾ ਈ ਆਂਉਦੈ, ਪੰਜ ਮੀਟਰ ਵਿੱਚੋਂ ਤੁਹਾਨੂੰ ਬੜਾ ਸੋਂਣਾ ਸੂਟ ਬਨ ਜਾਏ ਨਾ। ਨਾਲੇ ਲੈਸਾਂ ਵਾਲਾ ਅੱਜ-ਕੱਲ੍ਹ ਚਲਿਐ ਨਾ। ਆਹ, ਪੈਂਟ ਬਨਾਓ ਨਾਲ ਥੱਲੇ ਇੱਕ-ਇੱਕ ਗਿੱਠ। ਨਾ, ਉਹ ਹੈਗੀ ਆ ਤੁਹਾਡੀ ਲੈਂਸ ਚੋੜੀ ਆਲੀ। ਉਹ ਕਮੀਜ਼ਰ ਤੇ ਹੈਗੀ ਏ‌, ਮੈਂ ਚੂੱਕਾਂ ਐੱਥੇ ਤੁਹਾਡੇ? ਐਮ, ਸਾਮਨੇ ਫਰੈਂਟ ਵਿੱਚ ਚੋੜੀ-ਚੋੜੀ ਲੱਗ ਜਾਂਦੀ ਏ ਬੋਟ। ਹੈਨਾ, ਲੈਂਸ ਹਾਂ ਬਾਹਵਾਂ? 'ਤੇ ਲੱਗ ਜਾਂਦੀ ਏ ਪਜਾਮੇ ਤੇ, ਬੜਾ ਸੋਣਾਂ ਸੂਟ ਲੱਗਦੈ। ਇਕ ਓਵੇਂ ਦੀ, ਪੈਂਟ ਆਲੈ। ਓਦੇ 'ਚ ਨਈ ਐ ਫਰਸੀ ਸਲਵਾਰ ਵਿੱਚ ਨਾ, ਉਹ ਜੇੜਾ ਮੋਟ। ਟਾ ਅਗਰ ਕੱਪੜਾ ਕੋਈ ਨੈਟ ਆਂਕਨ ਦਾ ਲੱਗਦੈ ਨਾ‌, ਓਦੇ ਅੰਦਰ ਤੇ ਫੇਰ ਓ ਨਈਂ ਲੱਗਦੈ ਤੁਹਾਡੇ ਚੋੜਾ ਫਰਸ਼ੀ ਬਨਾਂਦੇ ਆ ਨਾ, ਓਦੇ 'ਚ ਫਿਰ ਉਹ ਪੌਂਚਾ ਨੀ ਬਣਦਾ। ਪੋਚਿਆ ਲਈ ਜੇੜਾ ਨਾ, ਉਹ ਪਲੇਨ ਆਉਂਦਾ। ਕੱਪੜਾ ਲਿਆਂਨਾ ਪੈਂਦਾ ਥੋੜ੍ਹਾ, ਬੋਤ ਸੋਂਣੀ ਫਰਸ਼ੀ ਸਲਵਾਰ ਬਨੰਦੀ। ਨਈ, ਚੋੜੀ -ਚੋੜੀ ਤੁਸੀਂ ਆਨਾ। ਭੜਤਾ ਕੇ, ਹਾਂ ਠੀਕ ਐ, ਚੰਗਾ ਜੀ ਸਸ੍ਰੀ ਕਾਲ।
ਕੇ ਸਸ੍ਰੀ ਕਾਲ।